ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਕੈਸੇ ਔ ਤੁਸੀਂ?
ਵਧੀਆ ਜੀ ਵਧੀਆ ਜੀ, ਤੁਸੀਂ ਸੁਣਾਓ ਜੀ?
ਮੈਂ ਵਧੀਆ,
ਹੋਰ ਜੀ ਕੀ ਕਰ ਰਹੇ ਸੀ ਜੀ?
ਬਸ ਕੁਛ ਨੀ ਬਸ ਰੋਟੀ-ਰੋਟੀ ਬਣਾ ਕੇ ਬਜੇ ਲੇਟੇ ਆ।
ਅੱਛਾ ਖਾ ਲਈਏ ਜੀ ਰੋਟੀ,
ਹਾਂਜੀ ਖਾਲੀ,
ਅੱਛਾ, ਅੱਛਾ, ਜੀ ਚਲੋ ਵਧੀਆ ਜੀ, ਹੋਰ ਸੁਣਾਓ ਜੀ?
ਹੋਰ ਬਸ ਵਧੀਆ, ਤੁਸੀਂ ਸੁਣਾਓ? ਸਾਡੇ ਪਾਸੇ ਗਰਮੀ ਹੈ।
ਹਾਂਜੀ ਗਰਮੀ ਦੀ ਬਹੁਤ ਹੋਈ ਪਈ ਹੈ ਜੀ। ਗਰਮੀ ਤੇ ਹੈ, ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ।
ਬਿਲਕੁਲ-ਬਿਲਕੁਲ ਸਾਡੇ ਪਾਸੇ ਬਹੁਤ ਗਰਮੀ ਐ, ਜੇ ਤਿੰਨ ਦਿਨ ਤੋਂ ਪਹਿਲੇ ਤਿੰਨ ਦਿਨ ਪਹਿਲੇ ਬਾਰਿਸ਼ ਪਈ ਸੀ। ਪਰ ਜਿਤਨੀ ਬਾਰਿਸ਼ ਪਈ ਐ ਨਾਂ, ਉਸ ਜ਼ਿਆਦਾ ਮੀਂਹ ਹੁਣ ਉਸ ਤੋਂ ਜ਼ਿਆਦਾ ਗਰਮੀ ਹੋ ਗਈ ਐ।
ਹਾਂਜੀ, ਹਾਂਜੀ, ਸੇਮ ਹੀ ਇੱਧਰ ਐਵੇਂ ਹੈਗਾ ਜੀ।
ਉਹੀ ਤੇ ਇਤਨੀ ਜ਼ਿਆਦਾ ਗਰਮੀ ਹੋਈ ਦੀ, ਦਿਨੇ ਚਲੋ ਫਿਰ ਹੀ ਬੰਦਾ ਅੰਦਰ ਬਹਿ ਕੇ ਬਰਦਾਸ਼ਤ ਕਰ ਲੈਂਦਾ, ਪਤਾ ਨੀ ਲੱਗਦਾ। ਰਾਤੀਆਂ ਸ਼ਾਮ ਵੇਲੇ ਬਾਹ ਨ ਕੋੋ ਦੀਵਾਰਾਂ ਤੱਪਾਂ ਇੰਚ ਦੀਵਾਰਾਂ ਇੰਝ ਤੱਪਦੀਆਂ ਨੇ ਨਾ,
ਹਾਂਜੀ, ਹਾਂਜੀ ਬਿਲਕੁਲ ਜੀ। ਸਹੀ, ਸਹੀ ਗੱਲ ਐ ਜੀ, ਐਵੇਂ ਹੈਗਾ ਜੀ ਮਾਹੋਲ ਦੇਖ ਲੋ ਜੀ।
ਉਹੀ ਤੇ ਲੈਂਟਰ ਕਿਸੇ ਨੀਂ ਜਾ , ਤੇ ਪਹਿਲਾਂ ਸਵੇਰੇ-ਸਵੇਰੇ ਕੰਮ ਉਕਾ ਲੋ ਤੇ ਠੀਕ ਐ। ਹੁਣ ਅਗਰ ਸ਼ਾਮ ਦੇ ਟਾਈਮ ਹੁਣ ਜਾਓ, ਤਾਂ ਇਤਨਾ ਤਬਦਾ ਹੋਏਗਾ ਨਾਂ, ਇਤਨਾ ਹੀਟ ਕਰਦਾ ਹੋਗਾ ਲੈਂਟਰ ਵੀ। ਔਰ ਸਾਈਡ ਤੋਂ ਵਾਲ ਵੀ ਬਹੁਤ ਜ਼ਿਆਦਾ ਹੀਟ ਕਰਦੇ ਹੋਣਗੇ ਨਾਂ।
ਹਾਂਜੀ, ਹਾਂਜੀ ਜੀ ਮੋਬਾਇਲ ਅੱਜ ਕਿੰਨੀ ਦੇਰ ਯੂਜ ਕੀਤਾ ਜੀ ਤੁਸੀਂ
ਅਜ ਮੋਬਾਈਲ ਘੱਟ ਯੂਸ ਕੀਤਾ ਵੈਸੇ ਮੇਰਾ ਮੋਬਾਈਲ ਕੁਛ ਖਾਸ ਯੂਜ ਟਾਈਮ ਨੀਂ ਮਿਲਿਆ ਤੋ ਅੱਜ ਥੋੜ੍ਹਾ ਘੱਟ ਯੂਜ ਕੀਤਾ।
ਅੱਛਾ-ਅੱਛਾ ਏ ਜੇ ਘੱਟ ਨਹੀਂ ਤੇ ਜ਼ਿਆਦਾ ਕਰਦੇ ਓ ਜੇ ਯੂਜ
ਹਾਂ ਮੋਬਾਈਲ ਮਤਲਬ ਏਸੇ ਜ਼ਿਆਦਾ ਨੀਂ ਥੋੜਾ ਬਹੁਤ ਹੋ ਜਾਂਦਾ ਲਾਇਕ ਕੰਮ ਦੇ ਹਿਸਾਬ ਨਾਲ ਕੰਮ ਹੈ ਠੀਕ ਹੈ, ਨਹੀਂ ਆਤ ਛੁੱਟੀ ਜ਼ਿਆਦਾ ਯੂਜ ਨਹੀਂ ਕਰਦੀ ਵੈਸੇ ਹਾਂ। ਹਾਂ ਜ ਹੁਣ ਹਾਂਜੀ ਸ਼ੋਅ ਆ ਰਿਹਾ, ਨਾਂ ਅੱਜ ਮੈਂ ਥੋੜ੍ਹਾ ਸ਼ੋਅ ਦੇਖਦੀ ਰਹਿੰਦੀ ਹਾਂ।
ਅੱਛਾ-ਅੱਛਾ ਜੀ। ਸ਼ੋਅ
ਹਾਜੀ-ਹਾਂਜੀ-ਹਾਜੀ ਖ਼ਤਮ ਹੋ ਜਾਏਗਾ ਨਾ, ਫਿਰ ਮੈਂ ਬੋਰ ਹੋਵਾਂਗੀ, ਫਿਰ ਮੈਂ ਫੋਨ ਯੂਜ ਕਰਾਂਗੀ।
ਅੱਛਾ-ਅੱਛਾ ਜੀ, ਫੇਰ ਸੋ ਸੋਹਣਾ ਕਦੋਂ ਹੈ ਜੀ।
ਬਸ ਹੁਣ ਬਸ ਰੋਟੀ ਵਗੈਰਾ ਖਾ ਲਈਏ, ਹੁਣ ਗਿਆਰਾਂ ਵਜੇ ਤੱਕ ਸੋ ਜਾਂਣੀ ਆਂ ਮੈਂ ਤਾਂ ਫੇਰ
ਅੱਛਾ-ਅੱਛਾ ਜੀ, ਅੱਛਾ-ਅੱਛਾ, ਗਿਆਰਾਂ ਵਜੇ ਤੱਕ ਸੋ ਜੋਗੇ ਜੀ ਠੀਕ। ਜੀ ਫਿਰ ਸਵੇਰੇ ਕਿਨੇ ਵਜੇ ਜਲਦੀ ਉਠਦੇ ਹੋ ਜੀ ਸਵੇਰੇ
ਨਈਂ, ਨਈ ਬਸ ਟਾਈਮ ਨਾਲ। ਆਹ ਅੱਠ ਵਜੇ ਤੱਕ ਉਠ ਜਾਂਦੀ ਹਾਂ, ਅੱਠ ਨੌਂ ਵਜੇ ਤੱਕ।
ਅੱਛਾ-ਅੱਛਾ ਜੀ, ਚਲੋ ਵਧੀਆ ਜੀ।
ਵਧੀਆ ਜੀ।
ਬਸ ਉਹ ਗਰਮੀ ਦੇਖਦੇ, ਹਾਂ ਕਿ ਇੱਕ ਜ਼ਿਆਦਾ ਗਰਮੀ ਹੈ, ਹੁਣ ਪਤਾ ਗਰਮੀ ਦੇ ਕਾਰਨ ਬੰਦਾ ਕਿਤੇ ਜਾ ਵੀ ਨ੍ਹੀਂ ਸਕਦਾ ਸ਼ੋਪ ਕਰਨ ਜਾ ਕਿਧ ਤੇ ਕਿਧਰੇ ਜਾ ਵੀ ਨੀਂ ਸਕਦੇ ਕਿੰਨੀ ਗਰਮੀ ਏ, ਘਰ ਵਿਚ ਬੈਠੇ ਰੋ ਵੇਕੇਸ਼ਨ ਵੀ ਪੂਰਾ ਘਰ ਹੀ ਨਿਕਲ ਗਿਆ, ਗਰਮੀ ਦੇ ਕਰਕੇ ਗਰਮੀ ਜ਼ਿਆਦਾ ਜਾ ਹੀ ਨਹੀਂ ਸਕਦੇ।
ਹਾਂਜੀ-ਹਾਂਜੀ ਬਿਲਕੁਲ ਜੀ, ਸਹੀ ਗੱਲ ਹੈ ਜੀ।
ਇਤਨੀ ਜ਼ਿਆਦਾ ਗਰਮੀ ਤੁਸੀਂ ਨੀ ਕਿਧ ਵੈਕੇਸ਼ਨ ਤੇੇ
ਨਈਂ ਜੀ, ਗਏ ਸੀ ਜੀ ਆਪਾਂ ਤੇ, ਦੇਰਾਾਂ ਦੂਨ ਗਏ ਸੀ ਜੀ, ਆ ਗਏ ਸੀ ਫਿਰ ਉਧਰੋਂ
ਅੱਛਾ-ਅੱਛਾ ਵੈਸੇਪਰ ਵੈਸੇ ਆ ਵੀਕ ਦਾ ਵੀਕ ਦਾ ਹੁੰਦਾ ਵੀਕ ਦਾ ਕੁਛ
ਨਾਂ ਜੀ, ਨਾਂ ਜੀ।
ਅੱਛਾ, ਅੱਛਾ ਵੈਸੇ ਇੱਕ ਵੀ ਦਿਨ ਗਏ ਹੋਗੇ ਠੀਕ ਐ ਇਤਨਾ ਵੀ ਹੈ ਨਾਂ ਗਰਮੀ ਇਤਨੀ ਜ਼ਿਆਦਾ ਨਾਂ ਕਿ ਬਸ ਆਪਣੇ ਘਰ ਦਾ ਕਹਿੰਦਾ ਕਿ ਹਾਂ ਘਰ ਹੀ ਬੈਠੇ ਰਹੋ।
ਬਿਲਕੁਲ ਜੀ, ਗਰਮੀ ਤੇ ਘਾਰ ਹੀ ਬੈਠੇ ਰਹੋ ਬਸ
ਉਹੀ ਤੇ ਫਿਰ ਪਤਾ ਗਰਮੀ ਸਾ ਨੇ ਵੀ ਪਾਣੀ ਇਤਨਾ ਹੁਣ ਪਤਾ ਆਪਣੇ ਘਰ ਪਾਣੀ ਵੀ ਪੀ ਸਕਦੇ ਹੋ ਪ੍ਰੋਪਰ, ਬਾਹਰ ਜਾ ਕੇ ਮਤਲਬ ਟਰੇਨ ਚ
ਹਾਂਜੀ ਹਾਂ ਹਾਂ ਹਾਂਜੀ, ਹਾਂਜੀ ਜੀ, ਬਿਲਕੁਲ ਜੀ, ਬਿਲਕੁਲ। ਹੋਰ ਜੀ ਫਰੂਟ ਵਿੱਚ ਕੀ ਪਸੰਦ ਹੈਗਾ ਜੀ ਤੁਹਾਨੂੰ
ਹਾਂਜੀ ਤੇ ਫਿਲਹਾਲ ਗਰਮੀਆਂ ਤੇ ਵਾਟਰ ਬੇਸਡ ਫਰੂਟ ਹੀ ਚੱਲਦੇ ਏ ਨੇ ਵਾਟਰਮੈਲਨ ਹੋ ਗਿਆ ਖਰਬੂਜੇ ਹੋ ਗਏ। ਆਈਓ ਜ਼ਿਆਦਾ ਖਾਈ ਜੀ। ਮੋਸੰਮੀ ਵਗੈਰਾ ਗਰਮੀ ਨਾ ਤੇ ਜੋ ਵੀ ਖਾਇਆ ਜਾਏਗਾ। ਹਨਾ ਵੈਸੇ ਕੁਛ ਫੇਟ ਵਾਲਾ ਜੇ ਤਰਬੂਜ ਜ਼ਿਆਦਾ ਹਾਂਜੀ ਉਹ ਵਾਲਾ ਅੱਛਾ ਲੱਗਦਾ।
ਅੱਛਾ -ਅੱਛਾ ਜੀ ਚਲੋ ਵਧੀਆ ਜੀ ਗਰਮ, ਹਾਂ। ਹਾਂਜੀ, ਹਾਂਜੀ ਗਰਮੀਆਂ ਤੇ ਜੀ, ਵਧੀਆ ਗਰਮੀਆਂ ਆਸਤੇ ਤੇ ਵਧੀਆ ਹੈਗਾ ਜੀ ਇ ਤਰਬੂਜ ਜੀ।
ਉਹੀ ਨਾ ਤਾਂ ਬਸ ਤਰਬੂਜ਼ ਵਗੈਰਾ ਖਾ ਲੈਂਦੇ ਆਂ ਖਰਬੂਜ ਅੰਬ ਅੰਬੂ ਥੋੜਾ ਹੁਣ ਘੱਟ ਐ।
ਅੰਬ ਨਹੀਂ ਵਧੀਆ ਲੱਗਦੇ ਤੁਹਾਨੂੰ ਕੀ
ਨਹੀਂ ਖਾਂਦੇ ਅੰਬ ਥੋੜਾ ਘੱਟ ਖਾਂਦੇ ਤਾਂ ਪਿੰਪਲ ਆ ਜਾਂਦੇ ਨੇ ਜ਼ਿਆਦਾ ਫੇਸ- ਫੇਸ ਕਰਕੇ
ਅੱਛਾ- ਅੱਛਾ ਹਾਂਜੀ ਜੀ ਹਾਂਜੀ ਸਹੀ ਗੱਲ ਜੀ ਬਿਲਕੁਲ ਜੀ।
ਪਿੰਪਲ ਕੁਛ ਜ਼ਿਆਦਾ ਹੀ ਜਾਂਦੇ ਰਹਿੰਦਾ ਫੇਸ ਤੇ ਹੁੰਦੇ ਐ।
ਅੱਛਾ -ਅੱਛਾ ਜੀ, ਘੱਟ ਖਾਂਦੇ ਹੋ ਮਤਲਬ
ਹਾਂ ਬਹੁਤ ਮਤਲਬ ਕਦੇ ਅਸੇ ਨੀ ਇੰਨਾ ਘੱਟ ਹਫ਼ਤੇ 'ਚ ਇੱਕ ਅਧੀ ਵਾਰ ਖਾ ਲੈਂਦੇ ਹਾਂ ਐਸੀ ਗੱਲ ਨਹੀਂ।
ਅੱਛਾ- ਅੱਛਾ ਜੀ ਹਫ਼ਤੇ 'ਚ ਇੱਕ ਅੱਧੀ ਵਾਰ
ਹਾਂ ਵਾਟਰਮੈਲਨ ਜ਼ਿਆਦਾ, ਹੁਣ ਤੇ ਵਾਟਰਮੈਲਨ ਆਉਣੇ ਬੰਦ ਵੀ ਹੋ ਗਏ ਨੇ ਬਾਰਿਸ਼ ਹੈ ਨਾ। ਤੇ ਵਾਟਰਮੈਲਨ ਆਉਣੇ ਬੰਦ ਵੀ ਹੋ ਗਏ ਤਰਬੂਜ ਵੀ ਖਰਬੂਜੇ ਵੀ ਬਹੁਤ ਮਤਲਬ ਹੈ ਹੀ ਨੀ ਬਾਜ਼ਾਰ ਹੁਣ ਦੇ
ਹਾਂਜੀ- ਹਾਂਜੀ -ਹਾਂਜੀ ਨਹੀਂ ਤੇ ਪਿਛਲੀ ਪਹਿਲੇ ਤਾਂ ਬਹੁਤ ਜ਼ਿਆਦਾ ਹੁੰਦੇ ਸੀ ਅ
ਹਾਂ ਹਜੇ ਪਿੱਛੇ ਵੀ ਕਾਫ਼ੀ ਅੱਛੇ ਖਾਸੇ ਸੀ ਲੇਕਿਨ ਇਕ ਦਮ ਸਹੀ ਗਾਇਬ ਹੋ ਗਏ ਨੇ ਹੁਣ ਬਸ ਅੰਬ ਈ ਅੰਬ ਣੇ ਪੂਰੇ ਬਾਜ਼ਾਰ ਚ
ਹਾਂਜੀ -ਹਾਂਜੀ- ਹਾਂਜੀ ਬਿਲਕੁਲ ਜੀ।
ਉਹੀ ਹੁਣ ਫਰੂਟ ਖਤਮ ਹੋ ਗਿਆ ਹੁਣ ਬਾਰਸ਼ ਆ ਰਹੀ ਹੈ ਤਾਂ ਹੁਣ ਗਰਮੀਆਂ ਦੀ ਤੇ ਬਾਰਿਸ਼ ਆਈ। ਤੇ ਅੰਬ ਤੇ ਪੇੜ ਪੱਕ ਗਏ ਅੰਬ ਇੱਛੇ ਆਣ ਗਏ ਹੁਣ ਨਵੇਂ ਅੰਬ ਉੱਗਣਗੇ ਹੁਣ ਅਗਲੇ ਸਾਲ
ਹਾਂਜੀ- ਹਾਂਜੀ ਸਹੀ ਗੱਲ ਹੈ ਜੀ।
ਉਹੀ ਇਤਨੀ ਗਰਮੀ ਹੈ ਨਾ ਬਸ ਤੁਹਾਨੂੰ ਪਤਾ ਗਰਮੀ ਹੁਣ ਜ਼ਿਆਦਾ ਪਾਣੀ, ਪਾਣੀ ਪੀਂਦੇ ਰਹੋ ਬਸ ਨਹੀਂ -ਨਹੀਂ
ਅੱਛਾ- ਅੱਛਾ ਜੀ।
ਹਾਂਜੀ ਬਸ ਦੇਣਾ ਪਸੰਦ ਕਰਦੇ ਹੋ ਜ਼ਿਆਦਾ
ਅੱਛਾ -ਅੱਛਾ ਅੱ ਨਹੀਂ ਗੁਰਦੁਆਰੇ- ਗੁਰਦੁਆਰੇ ਮੰਦਿਰ ਵਗੈਰਾ ਤੇ ਜਾਣਾ ਚਾਹੀਦਾ ਜੀ ਡੇਲੀ ਜੀ।
ਉਹ ਤਾਂ ਹੈ ਹੀ ਹੈ ਜਾਣਾ ਚਾਹੀਦਾ ਬਸ ਮੈਂ ਨਾ ਕਦੀ- ਕਦੀ ਮੈਂ ਆਪਣੀ ਮਰਜ਼ੀ ਨਾਲ ਜਾਂਦੀ ਹਾਂ ਵੈਸੇ
ਅੱਛਾ -ਅੱਛਾ ਜੀ ਘਰ ਹੀ ਗੁਰਦੁਆਰਾ ਹੋਣਾ ਜੀ ਤੁਹਾਡੇ ਹੈਂ।
ਹਾਂ ਅਸੀਂ ਆਪਣੇ ਘਰ ਤੇ ਘਰ ਤੇ ਰਖਦੇ ਹੀ ਆ ਨਾ ਬਾਬਾ ਜੀ ਵਗੈਰਾ ਉੱਥੇ ਹੀ ਕਰ ਲੈਂਦੀ ਆ ਜੋ ਵੀ ਥੋੜਾ ਬਹੁਤ ਹੁੰਦਾ। ਨਹੀਂ ਜਾ ਪਾਉਂਦੀ ਹਾਂ ਮੈਂ ਮਤਲਬ ਮੈਂ ਜਾਂਦੀ ਵੀ ਨ ਮਤਲਬ ਮੈਨੂੰ ਮੈਂ ਮਨ ਨੀ ਕਰ ਜਾਂਣਦਾ ਮੈਂ ਘਰ ਕਰ ਲੈਂਦੀ ਹਾਂ ਮੈਨੂੰ ਮਜ਼ਾ ਨੀ ਆਉਂਦਾ ਗੁਰਦੁਆਰੇ ਜਾਣ ਵਿਚ
ਕਦੀ ਕ ਵਾਰ 'ਚ ਕੋਈ ਪ੍ਰੋਗਰਾਮ ਹੁੰਦਾ ਨਾ ਫਿਰ ਚੱਲ ਜਾਂਦੀ ਹਾਂ ਬਾਕੀ ਮੈਂ ਘਰ ਹੀ ਕਰ ਲੈਂਦੀ ਹਾਂ।
ਹਾਂਜੀ ਆਪਣਾ- ਆਪਣਾ ਮਨ ਹੈਗਾ ਜੀ ਸਭ ਦਾ ਜੀ।
ਹਾਂ ਦੇਖੋ ਹੁਣ ਘਰ ਵੀ ਬਾਬਾ ਜੀ ਨੇ ਗੁਰਦੁਆਰੇ ਵੀ ਬਾਬਾ ਜੀ ਨੇ ਬਸ ਹਾਂ ਉਹ ਹੈ ਕਿ ਉਹ ਗੁਰਦੁਆਰੇ ਬੈਠੇ ਦੇ ਨੇ ਅੱਛਾ ਇੱਕ ਸਪੇਸ ਮਤਲਬ ਪੂਰਾ ਬਾਬਾ ਜੀ ਦਾ ਘਰ ਬਣਿਆ ਦਾ ਹੈ। ਔਰ ਅਸੀਂ ਮਤਲਬ ਨਿੱਕਾ ਜਿੰਨਾ ਕਾਰਨਾ ਆਂਦਾ ਬਸ ਇਤਨਾ ਫਰਕ ਹੈ ਗੁਰਦੁਆਰੇ ਜਾਂ ਕਾਰ ਮ ਤੇ ਇੱਕ ਵਾਰੀ ਲੱਗਦਾ ਬਸ ਕਈ ਪ੍ਰੋਗਰਾਮ ਵਗੈਰਾ ਹੁੰਦਾ ਤੇ ਚਲੀ ਜਾਂਦੀ ਹਾਂ।
ਬਿਲਕੁਲ ਜੀ ਬਿਲਕੁਲ ਹੋਰ ਜੀ, ਹਾਂਜੀ -ਹਾਂਜੀ ਹੋਰ ਜੀ ਕੀ ਬਣਾਇਆ ਜੀ ਡਿਨਰ ਵਿਚ ਰਾਤੀ
ਅੱਛੇ ਮੈਂ ਬਣਾਈ ਸੀ ਦਾਲ ਮਾਂ ਛੋਲਿਆਂ ਦੀ।
ਅੱਛਾ ਅੱਛਾ ਜੀ ਹੋ ਦੁਪਹਿਰ ਜੀ ਲੰਚ
ਦੁਪਹਿਰੇ ਅਸੀ ਕਿ ਹਾਂ ਰਾਜਮਾ ਚਾਵਲ
ਅੱਛਾ ਅੱਛਾ, ਚਲੋ ਵਧੀਆ ਹੈ ਜੀ।
ਹਾਂਜੀ ਤੁਹਾਡਾ ਲੰਚ ਹੋ ਗਿਆ ਔਰ ਡਿਨਰ ਹੋ ਗਿਆ।
ਨਾ ਜੀ ਅਜੇ ਡਿਨਰ ਨੀ ਕੀਤਾ ਜੀ ਅਜੇ ਬਾਜ਼ਾਰ ਹੀ ਸੀ ਜੀ ਮਤਲਬ ਗਲੀ ਚ ਬੈਠੇ ਸੀ ਜੀ ਘਰ ਹੁਣ ਚੱਲਾਂ ਮੈਂ
ਅੱਛਾ- ਅੱਛਾ ਸਹੀ ਹੈ। ਰੋਟੀ ਬਣਾ ਕੇ ਤਿਆਰ ਰੱਖੇਗੀ ਤੁਡੇ- ਤੁਹਾਡੇ ਵਾਸਤੇ ਜਾਓ ਰੋਟੀ ਖਾਓ।
ਹਾਂਜੀ- ਹਾਂਜੀ- ਹਾਂਜੀ ਆ। ਹਾਂਜੀ -ਹਾਂਜੀ ਬਿਲਕੁਲ ਜੀ।
ਇਹ ਲਾਈਫ ਸਹੀ ਹੈ ਨਾਰਾ ਐਸਤੀ ਕਰਦੇ ਰ ਚੇਲ ਚੱਲਦਾ ਰਹੇਗਾ ਲਾਈਫ।
ਹਾਂਜੀ-ਹਾਂਜੀ ਬਸ ਵੀ, ਇਹ ਵੀ ਟਾਇਮ ਟਾਇਮ ਦੀ ਗੱਲ ਹੈਗੀ ਆ।
ਉਹ ਤਾਂ ਹੈ ਹੀ ਟਾਈਮ ਹੁੰਦਾ ਟਮ- ਟਮ ਖਤਮ ਹੋ ਜਾਂਦਾ। ਫ ਫਿਰ ਸਾਡੀ ਰਿਸਪੋਂਸੀਬਿਲਿਟੀ ਆ ਜਾਂਦੀ ਨਾ ਕੰਮ
ਉਹ ਤਾਂ ਹੈ ਜੀ ਸਹੀ ਗੱਲ ਹੈ ਜੀ। ਹੋਰ ਸੁਣਾਓ ਜੀ।
ਵਧੀਆ, ਬਸ ਵਧੀਆ। ਤੁਸੀਂ ਦੱਸੋ?
ਬਸ ਵਧੀਆ ਜੀ। ਹੋਰ ਜੀ ਫੋਨ ਵਿਚ ਚ' ਕੋਈ ਗੇਮ- ਗੂਮ ਖੇਲਦੇ ਹੋ ਜਾਂ ਨਹੀਂ ਜੀ।
ਨਹੀਂ -ਨਹੀਂ ਮੋਬਾਈਲ ਫੋਨ ਮੈਂ ਘਟ ਯੂਜ ਕਰਦੀ ਹਾਂ। ਮਤਲਬ ਅਸੀਂ ਗੇਮ ਵਗੈਰਾ ਨਹੀਂ ਖੇਡਦੇ। ਗੇਮ ਵਗੈਰਾ ਬਹੁਤ- ਬਹੁਤ- ਬਹੁਤ ਘੱਟ।
ਅੱਛਾ- ਅੱਛਾ, ਬਹੁਤ ਘੱਟ।
ਹਾਂ, ਗੇਮ ਵਗੈਰਾ ਮੈਨੂੰ ਇੰ ਉਹ ਨ ਨਹੀਂ ਹੈ। ਮਤਲਬ ਉ ਯੂਟਿਊਬ ਵਗੈਰਾ ਚਲਾ ਲਿਆ ਐੇ। ਦੇਖਦੀ ਬਸ। ਹੁਣ ਗੇਮ ਵਗੈਰਾ ਤੇ ਮੈਂ ਨਹੀਂ ਖੇਲਦੀ ਸਕਦਾ।
ਅੱਛਾ- ਅੱਛਾ ਮੂਵੀਜ਼ ਵਗੈਰਾ ਕੋਈ, ਮੂਵੀਜ਼ ਵਗੈਰਾ ਕੋਈ ਪਸੰਦ ਹੋਵੇ।
ਨਾ ਐਸੇ ਫੇਵਰੇਟ ਮੂਵੀ, ਨਹੀਂ ਹੈੇ ਕੋਈ ਮਤਲਬ ਫੇਵ ਪਸੰਦ ਐ ਫੇਰੇਟ ਮੂਵੀ ਹੈ ਨਹੀਂ।
ਪੰਜਾਬੀ- ਪੰਜਾਬੀ ਮੂਵੀ ਵੀ ਬਹੁਤ ਆਉਂਦੀਆਂ ਹੈ।
ਹਾਂ ਪੰਜਾਬੀ ਮੂਵੀ ਤੇ ਕੋਮੇਡੀ। ਵਾਲੀ ਅੱਛੀ ਲੱਗਦੀ ਨੇ। ਇੱਕ ਉਹ ਅੱਛੀ ਨਾ ਅੱਛੋ ਨਿੱਕਾ ਜੈਲਦਾਰ।
ਹਾਂ, ਹਾਂਜੀ- ਹਾਂਜੀ ਨਿੱਕਾ ਜੈਲਦਾਰ ਠੀਕ ਹੈ ਜੀ।
ਉਹ ਮਸਤ ਮੂਵੀ ਹੈ।
ਅੱਛਾ- ਅੱਛਾ ਜੀ, ਦੇਖੀ ਹੋਈਏ ਜੀ ਤੁਸੀਂ?
ਹਾਂ। ਨਿੱਕਾ ਜਿਆਲਦਾਰ ਮੈਂ ਦੇਖੀ ਦੀ ਆ ਵੰਨ ਵੀ ਦੇਖੀ ਦੀ ਹੈ ਟੂ ਵੀ ਦੇਖੀ ਦੀ ਹੈ।
ਅੱਛਾ -ਅੱਛਾ ਜੀ। ਚਲੋ ਵਧੀਆ ਗੱਲ ਜੀ।
ਨਿਕਲ ਜੈਲਦਾਰ ਵਧੀਆ। ਰ ਪਤਾ ਕੀ ਹੈ ਨਾ ਪੰਜਾਬੀ ਫਿਲਮਾਂ ਦੀ ਖਾਸ ਗੱਲ ਕੀ ਹੁੰਦੀ। ਉਹ ਨਾ ਫੈਮਿਲੀ ਵਾਲੀ ਹੁੰਦੀਆਂ ਨੇ।
ਹਾਂਜੀ- ਹਾਂਜੀ, ਬਿਲਕੁਲ ਜੀ ਫ ਹਾਂਜੀ। ਸਹੀ ਗੱਲ ਜੀ।
ਫੈਮਿਲੀ ਨਾਲ ਤਾਂ ਨਾ ਕੰਫਰਟ ਹੋ ਗਿਆ ਦੇਖ ਸਕਦੇ ਹੋ। ਇੱਕ ਤਾਂ ਕੋਮੇਡੀ ਕਾਫੀ ਅੱਛੀ ਹੁੰਦੀ। ਕੋਮੇਡੀ ਟਾਈਮਿੰਗ ਬਹੁਤ ਅੱਛੀ ਹੁੰਦੀ ਆ।
ਵੀ ਮੂਵੀ ਬਣੀ ਸਸਤ ਹੈਗੀ ਜੀ। ਪੂਰੀ ਫੈਮਲੀ ਨਾਲ ਬੰਦਾ ਦੇਖ ਸਕਦਾ ਜੀ। ਵਧੀਆ ਚੀਲ ਕਰਕੇ
ਮੁਵੀਜ਼ ਨੇ ਤੁਸੀਂਸੇ ਨੀ ਤੁਸੀਂ ਕਦੇ ਅਨਕੰਫਰਟੇਬਲ ਹੋ ਫੈਮਲੀ ਅਨਕਫਰੇਬਲ ਹੋ ਬਿਲਕੁਲ ਵੀ ਨੀ ਇੱਕਦਮ ਕੋੇਡੀ। ਚੀਲ ਮੂਵੀ ਚੱਲਦੀ ਰਹਿੰਦੀ ਹੈ। ਔਰਗਰ ਜਿੱਥੇ ਅਸੀਂ ਹਿੰਦੀ ਮੂਵੀਜ਼ ਦੀ ਗੱਲ ਕਰੀਏ। ਕਿ ਨਾ ਕਿ ਫੈਮਲੀ ਮੁਵੀ ਬਣਦੀਆਂ ਨੇ ਬਟ ਕਿਤੇ ਨਾੋਂਸਪਟ ਕੁਝ ਚਲਾ ਜਾਂਦਾ।
ਹਾਂਜੀ- ਹਾਂਜੀ- ਹਾਂਜੀ -ਹਾਂਜੀ ਬਸ ਸਹੀ ਬਸ ਜੀ। ਸਹੀ ਗੱਲ ਹੈ ਜੀ ਬਿਲਕੁਲ ਜੀ।
ਤੇ ਉਹ ਵਾਲੀ ਵੈਸੇ ਉਹਪੰਜਾਬੀ ਮਵੀਵੋਪ ਫੈ ਵਾਲੇ ਨੇ ਪ੍ਰੋਪਰ ਉਹ ਦੇ ਇਕ ਪਰਸੇੰਟ ਵੀ ਬੰਦਾ ਅਨਕਫਟੇਬਲ ਨਹੀਂ ਹੰਦਾ। ਫੋਲ ਕੋਮੇਡੀ ਔਰ ਇਕ ਦਮ ਪਰੋਪਰ। ਫੈਮਿਲੀ ਮੂਵੀਜ਼। ਇਹ ਬਹੁਤ ਖਾਸ ਗੱਲ ਹੈ ਭਜਾਈ ਮੂਵੀਜ਼ ਦੀ।
ਸਹੀ ਗੱਲ ਹੈ ਜੀ। ਬਿਲਕੁਲ ਜੀ, ਹੋਰ ਜੀ ਕੋਈ ਨਾਟਕ ਵਗੈਰਾ ਨਹੀਂ ਵੇਖਦੇ ਜੀ।
ਨਾ ਨਾਟਕ ਵਗੈਰਾ ਨਹੀਂ। ਬਸ ਥੋੜਾ ਬਹੁਤ ਤਾਰਕ ਮਹਿਤਾ ਦੇਖ ਲਿਆ ਜਾਂ ਫੇਰ ਉਸ ਤੋਂ ਇਲਾਵਾ, ਬਸ ਸਾਰਕ ਮਹਿਤਾ ਤਾਂ ਦੇਖਦੇ ਹਾਂ। ਕਾਰਟਨ ਜਿਆਦਾ ਪਸੰਦ ਮੈਨੂੰ ਹਾ।
ਕਾਟੂਨ ਦੇਖ ਲੈਂਦੀ ਹਾਂ ਬਸ। ਥੋੜਾ ਸਿੰਵਨਚੈਨ ਹੋ ਗਿਆ, ਹਥੋੜੀ ਹੋ ਗਿਆ।
ਹ
ਪਤਾ ਇਹ ਨਾ ਕਾਫੀ ਅੱਛੇ ਨੇ, ਇੱਕਦਮ ਹਾਂ। ਬੰਦਾ ਚਿਰ ਰਹਿੰਦਾ ਹੈ। ਮਦਾ ਕਿ ਹਾਂ ਇਤਨੇ ਵੱਡੇ
ਬੀਮ ਵਗੈਰਾ ਜਿਹੜਾ ਆਉਂਦਾ ਸੀ। ਜ ਡੋਰੀਮੋਨ, ਬੀਮ
ਵੀ ਡੋਰੀ ਮੋਨਮ ਵੀ ਕਾਫੀ ਅੱਛਾ ਕਾਰਟੂਨ ਆਉਂਦਾ। ਪਹਿਲੇ ਤਾਂ ਕਾੀਿਆਦਾ ਸੀ ਡੋ ਐਕਸਲੋਰਾ ਦੇਖ
ਹਾਂਜੀ- ਹਾਂਜੀ ਡੋ ਹਾਂਜੀ। ਡੋਰੀ ਮੋਨ ਜੀ ਵਧੀਆ ਲੱਗਦਾ ਹੈ ਜੀ।
ਇੱਕ ਮਿੱਕੀ ਮਾਸ ਵਾਲਾ ਆਉਂਦਾ ਸੀ। ਉਹ ਕਹਦੀ ਕਿਹੜਾ ਗਾਣਾ ਮਿੱਕੀ ਮਸ ਕਲੱਬ ਹਾਊਸ।
ਅੱਛਾ- ਅੱਛਾ ਜੀ। ਹੋਰ ਜੀ, ਖਾਣ ਵਿੱਚ ਕੀ ਪਸੰਦ ਲੱਗਦਾ ਜੀ ਤੁਹਾਨੂੰ।
ਖਾਣ ਕਿ ਮੈਂ ਸਭ ਕੁਛ ਹੀ ਖਾ ਲੈਂਦੀ ਹਾਂ। ਸੇ ਰਾਜਮਾਂ -ਚਾਵਲ ਜ਼ਿਆਦਾ ਅੱਛਾ। ਮਤਲਬ ਮਜ਼ਾ ਆਉਦਾ ਖਾਣ ਰਾਜਮਾਂ- ਚਾਵਲ।
ਅੱਛਾ- ਅੱਛਾ ਜੀ।
ਹਾਂਜੀ। ਰਾਜਮਾ- ਚਾਵਲ ਜ਼ਿਆਦਾ। ਬਟ ਗਰਮੀ ਹੈ ਨਾ ਅ ਤਾਂ ਰਾਜਮਾ- ਚੌਲ ਵੀ ਬਣਾਏ ਹੋ ਪਸੰ ਏ।
ਗਰਮੀਆਂ ਤੇ ਚਾਵਲ ਬਣਦਾ। ਵਧੀਆ ਤਰ੍ਹਾਂ ਖਾ ਸਕਦਾ। ਮਤਲਬ ਵਧੀਆ ਚਾ ਹਾਂਜੀ -ਹਾਂਜੀ।
ਸਾਡੇ ਘਰ ਵੀ ਡੇਲੀ ਚਾਵਲ ਬਣਦਾ। ਬਣਦੇ ਨੇ, ਇੱਕ ਟਾਈਮ ਦੁਪਹਿਰੇ ਨਾ ਸਾਡੇ ਘਰ ਡੇਲੀ ਚਾਵਲ ਬਣਦੇ ਨੇ ਦੁਪਹਿਰੇ। ਲਾਈਕ ਦਾਲ- ਚਾਵਲ, ਰਾਜਮਾਂ ਚਾਵਲ ਹੋ ਗਏ ਕੜੀ -ਚਾਵਲ ਹੋ ਗਏ, ਛੋਲੇ -ਚਾਵਲ ਮਤਲਬ ਕੁਛ ਵੀ ਪਰ ਚਾਵਲ ਚਾਹੀਦੇ ਨੇ।
ਅੱਛਾ- ਅੱਛਾ ਜੀ, ਚਲੋ ਵਧੀਆ ਗੱਲ ਹੈ ਜੀ।
ਹਾਂਜੀ। ਬਿਨਾਂ ਟੈਮ ਪਾਸ ਨਹੀਂ ਹੁੰਦਾ ਬਿਨਾਂ ਚਾਵਲ ਦੇ। ਹਾਂ। ਘਰ ਬਾਰ ਸਭ ਵਧੀਆ। ਜੀ ਜੀ ਸਭ ਵਧੀਆ। ਤੁਸੀਂ ਸੁਣਾਓ ਤੁਹਾਡੇ ਘਰ ਵਾਰ ਸਭ ਠੀਕ?
ਹਾਂਜੀ- ਹਾਂਜੀ ਸਭ ਠੀਕ ਜੀ ਸਭ, ਓਕੇ ਜੀ।
ਹਾਂਜੀ। ਉਹ ਤੁਹਾਡੇ ਲੰਚ ਤੁਹਾ ਡਿਨਰ ਚ ਕੀ ਬਣਿਆ ਫ?
ਵੇਖੋ ਜੀ, ਹਲੇ ਤਾਂ ਮੈਂ ਫੋਨ ਆਵਾ ਆਆ ਨੀ। ਹੁਣ ਘਰ ਜਾਵਾਂਗਾ ਜੀ ਫੇਰ ਪਤਾ ਲੱਗੇਗਾ ਜੀ।
ਅਰੇ- ਅਰੇ ਸਹੀ ਹੈਲਮ -ਹਲ ਨੀ ਕਰਾਉਂਦੇ ਮੰਮੀ ਦੀ।
ਹੈਲਪ ਕੀ ਭਰਾ ਹੈਗਾ ਛੋਟਾ ਉਧਰ ਘਰ।
ਅੱਛਾ! ਭੈਣ ਵੀ ਹੋਣੀ ਹੈ ਨਹੀਂ।
ਨਾ ਜੀ ਨਾ ਭਰਾ ਹੈਗਾ ਜੀ ਛੋਟਾ।
ਅੱਛਾ। ਦੋ ਭਰਾਓ ਤੁਸੀਂ ਬਸ।
ਹਾਂ। ਦੋ ਭਰਾ ਹੈ ਗਏ।
ਤਾਂ ਇਹ ਛੋਟਾ ਵਿਚਾਰਾ ਕੰਮ ਕਰਾ ਮ ਰਹਿੰਦਾ ਹੋਏਗਾ।
ਹਾਂਜੀ- ਹਾਂਜੀ।
ਵੱਡਾ ਚਰ ਕਰਦਾ ਛੋਟਾ ਕੰਮ ਕਰਦਾਦਾ ਵਿਚਾਰਾ।
ਹਾਂਜੀ- ਹਾਂਜੀ।
ਚਲੋ, ਠੀਕ ਹੈ ਫੇਰ ਹੈ।
ਠੀ ਠੀਕ ਹੈ ਜੀ, ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ। ਓਕੇ,